ਹਾਂਜੀ।
ਸਾਸੀ ਕਾਲ।
ਹੋਰ ਸੁਨਾਓ ਕੀ ਹਾਲ ਚਾਲ?
ਆ ਸਬ ਵਦੀਆ ਐ, ਬਸ ਸੋਚੇਆ ਕਿ ਫੋਨ ਕਾਰ ਲੈਂਨੇ ਆ।
ਅੱਛਾ, ਚਲੋ ਵਦੀਆ ਗੱਲ ਏ। ਹਾਂਜੀ, ਹੋਰ ਦੱਸੋ, ਕੀ ਕਰਦੇ ਸੀ?
ਬਾੱਸ ਵੇਲੇ ਬੈਠੇਆ ਸੀ।
ਅੱਛਾ, ਰੋਟੀ ਰੂਟੀ ਖਾ ਲੀ?
ਨਾ, ਹਜੇ ਨੀ ਖਾੱਦੀ।
ਦੁਪੈਰੇ ਕੀ ਖਾੱਦਾ ਫੇਰ?
ਦੁਪੈਰੇ ਛੋਲੇ ਖਾਦੇ ਸੀ।
ਅੱਛਾ। ਛੋਲੇ, ਹੋਰ ਆਜ ਕੀਵੇਂ ਦਾ ਸੀ ਮੌਸਮ?
ਆਜ ਤੇ ਬੜਾ ਵਦੀਆ ਮੌਸਮ ਸੀ, ਬਾਰੀਮ਼ ਆਂਦੀ ਪੀ ਸੀ।
ਗਰਮੀ ਸੀ?
ਨਾ, ਬਾਰੀਮ਼ ਆਂਦੀ ਪੀ ਸੀ।
ਅੱਛਾ, ਤੇ ਦੁਪੈਰੇ, ਦੁਪੈਰੇ ਆਗੀ ਸੀ ਬਾਰੀਮ਼?
ਨਾ ਦੁਪੈਰ ਤੋ ਬਾਦ ਆਈ ਸੀ, ਜਦੋਂ ਸ਼ਾਮ ਵੇਲੇ ਆਈ ਸੀ।
ਅੱਛਾ, ਸਾਡੇ ਏਦੱਰ ਵੀ ਸ਼ਾਮ ਵੇਲੇ ਬਾਰਿਸ਼ ਆਈ, ਥੋੜੀ ਜੀ ਆਈ ਬਾਰੀਸ਼। ਬੜੀ ਤੇਜ ਆਈ ਥੋੜੀ ਜੀ, ਵਾਛੜ ਐਦੱਰ ਦੀ ਹੋਨੀ ਏ, ਟੇਡੀ ਜੀ। ਸਾਡੇ ਉੱਪਰ ਮੋਂਟੀ ਏ ਨਾ ਏੱਕ, ਤੇ ਓਦੱਰ ਨਾ ਓ ਵੇ ਬਾਰੀ ਬਾਰੀ ਵਿੱਚੋਂ ਪਾਨੀ ਆ ਗੇਆ। ਸਾਰੀ ਸਾਡੀ ਪਤੰਗਾਂ ਪਈਆਂ ਸੀ, ਓ ਗਿੱਲੀਆਂ ਹੋ ਗੀਆਂ, ਥੱਲੇ ਪਾਨੀ ਆ ਗੇਆ ਸਾਰਾ। ਚਿੱਕੜ ਹੋ ਗੇਆ ਸਾਡੇ ਘਾਰ। ਫੇਰ ਓਨੂੰ ਸਾਫ਼ ਸੂਫ਼ ਕੀਤਾ ਚਿੱਕੜ ਨੂੰ, ਫੇਰ ਥੋੜਾ ਟਾਈਮ ਐਂਡ ਹੋ ਜੇਗਾ। ਹੋਰ ਦੱਸੋ, ਤੁਹੀ ਕੀ ਕੀਤਾ ਆੱਜ?
ਬੱਸ ਸਬ ਵਦੀਆ। ਆਜ ਤੇ ਵੈਲੇ ਈ ਬੈਠੇ ਰਏਂ ਆਂ।
ਅੱਛਾ, ਕੋਈ ਕਾੰਮ ਕੁੰਮ ਨੀ ਕੀਤਾ ਆਜ ਫੇਰ?
ਨਾ, ਕਾੰਮ ਹੀ ਨੀ ਹੋਂਦਾ।
ਹਾਂ, ਓਦੇ। ਹੋਰ? ਤੂਆਨੂੰ ਖਾਨ ਚ ਕੀ ਪਸੰਦ ਏ?
ਖਾਨ ਚ, ਕੋੱਛ ਵੀ ਖਾ ਲਾਗੀ।
ਅੱਛਾ, ਕੀ ਖਾਂਦੇ ਓ, ਫੇਵਰੇਟ ਕੀ ਏ?
ਓ ਮਟਰ, ਪਨੀਰ ਵਗੈਰਾ।
ਛਾ, ਆਂਦੈ ਬਨਾਨਾ?
ਹੂੰ, ਨਾ ਮੰਮੀ ਨੇ ਬਨਾਂਦੀ ਏ।
ਆ। ਹੋਰ, ਚਾ ਚੂ ਪੀ ਲੀ?
ਹਾਂ, ਪੀ ਲਿੱਤੀ।
ਅੱਛਾ, ਚਾਅ ਕਿਵੇਂ ਐਂਵੇ ਪੀਂਦੇ ਓ ਬਿਸਕੁਟ ਨਾਲ?
ਹਾਂ, ਬਿਸਕੁਟ ਨਾਲ ਈ।
ਅੱਛਾ। ਹੋਰ, ਤੂਆਡਾ ਫੇਵਰੇਟ ਕੀ ਹੈ ਖਾਨਾ? ਤੁਹਾਡਾ ਫੇਵਰੇਟ ਕਲਰ ਕੀ ਹੈ ਫੇਵਰੇਟ
ਕਲਰ ਤਾਂ ਕੋਈ ਸਹੀ, ਸਾਰੇ ਵਧੀਆ ਲੱਗਦੇ ਨੇ ਕਲਰ
ਅੱਛਾ ਕੋਈ ਹੈ
ਫੇਵਰੇਟ ਵੇ ਐਸ ਟਾਈਪ ਊਹੀ ਲੱਗਦਾ
ਅੱਛਾ, ਹੋਰ ਤੁਹਾਨੂੰ ਟਰੈਵਲ ਪਸੰਦ ਹੈਗਾ ਕਰਨਾ
ਹਾਂ ਪਸੰਦ ਤੇ ਹੈਗਾ, ਟ੍ਰਰੇਨ ਦੇ ਵਿੱਚ ਜ਼ਿਆਦਾ ਪਸੰਦ ਏ
ਅੱਛਾ ਟ੍ਰੇਨ ਚ ਜ਼ਿਆਦਾਤਰ ਆਉਂਦਾ ਪਸੰਦ ਹੋਰ ਫਿਰ, ਐਸ ਵਾਰ ਗਏ ਨੀ ਛੁਟਿਆਂ ਚ, ਕਿਧਰੇ ਘੁੰਮਣ
ਨਾ ਹਜੇ ਜਾਵਾਂਗੇ।
ਗਏ ਨੀ ਐਸ ਵਾਰ
ਹੂੰ, ਨਾ ਹਜੇ ਜਾਵਾਂਗੇ
ਹਾਂ ਅੱਛਾ ਕਿੱਥੇ ਜਾਓਗੇ।
ਅਸੀਂ ਨਾਨੀ ਘਾਰ ਜਾਵਾਗੇ
ਨਾਨੀ ਘਾਰ ਜਾਯੋਗੇ, ਹੋਰ ਹੁਣ ਕੀ ਖਾਓਗੇ ਫੇਰ ‌ਰਾਤੀ।
ਰਾਤੀ ਸਬਜ਼ੀਆਂ ਪਈਆਂ ਐ। ਛੋਲੇ ਵ, ਛੋਲੇ ਵਗੈਰੇ ਹੀ ਪਏ ਹੁਣ। ਆਹ
ਅੱਛਾ, ਉਹੀ ਖਾ ਲੋਗੇ
ਹੋਰ ਹੋਰ, ਤੁਹਾਨੂੰ ਕੀ ਪਸੰਦ ਹੈਗਾ
ਖਾਣ ਵਿੱਚ
ਹਾਂ ਹਾਂਜੀ
ਖਾਣ ਵਿਚ, ਸਭ ਕੁੱਝ ਖਾ ਲੈਨੇ ਆਂ ਮੈਂ ਕੀ ਜ਼ਿਆਦਾ ਪਸੰਦ
ਮੈਗੀ ਤੇ ਯਾਰ, ਬੱਚੇ ਨੂੰ ਪਸੰਦ ਹੁੰਦੀ ਹੈ
ਉਹ ਤੇ ਹੈ ਸਾਰਿਆਂ ਨੂੰ, ਕਿਵੇਂ ਬਣਾਉਂਦੇ ਹੋ ਫਿਰ
ਹਾ, ਅਸੀਂ ਗਰਮ ਪਾਣੀ ਵਿੱਚ ਬਣਾਉਂਦੇ ਹਾਂ
ਕੀ ਹੋਇਆ
ਪਹਿਲੇ ਪਾਣੀ ਨੂੰ ਗਰਮ ਕਰਕੇ ਫੇਰ ਮੈਗੀ ਪਾ ਕੇ ਉਹਦੇ ਤੇ ਮਸਾਲਾ ਪਾ ਕੇ ਫੇਰ ਰੱਖ ਦੇਨੇ
ਅੱਛਾ ਅੱਛਾ। ਬਣ ਜਾਂਣੀ ਸੀ, ਦੋ ਮਿੰਟ ਬਾਅਦ।
ਹਾਂ, ਤੁਸੀਂ ਕਿੱਦਾਂ ਬਣਾਉਂਦੇ ਓ।
ਅਸੀ ਤਾਂ ਤੜਕੇ ਵਾਲੀ ਬਣਾਉਂਦੇ ਆ, ਸਿੰਪਲ ਨਹੀਂ ਸਿੰਪਲ ਘੱਟ ਖਾਂਦੇ ਆ, ਜਿਹੜੀ ਤੁਸੀਂ ਦੱਸੀ ਨਾ, ਜਿਹੜੀ ਤੂੰ ਦੱਸੀ ਏ ਨਾ, ਉਹ ਘੱਟ ਖਾਂਦੇ ਆ ਅਸੀਂ, ਝੜਕੇ ਵਾਲੀ ਬਣਾਉਂਦੇਨੇ ਆ, ਜ਼ਿਆਦਾਤਰ। ਤੜਕੇ ਵਾਲੀ ਮੈਂ ਬਣਾਉਦਾ ਵਾਂ, ਪਹਿਲੇ ਫਿਰ ਸਬਜ਼ੀਆਂ ਵਗੈਰਾ ਕੱਟ ਕੇ, ਉਹਨਾਂ ਨੂੰ ਭੁੰਨ ਕੇ ਫੇਿਰ ਉਹਦੇ ਚ ਪਾਣੀ ਪਾ ਕੇ, ਫਿਰ ਉਹ ਤੋ ਮੈਗੀ ਪਾ ਕੇ ਮੈਗੀ ਮਸਾਲਾ ਪਾ ਕੇ ਢੱੱਕ ਦਿੰਦੇ ਆ। ਪੰਜ-ਛੇ ਮਿੰਟ ਬਾਅਦਬਣ ਜਾਂਦੀ ਐ, ਉਹਦੇ ਨਾਲ ਰੋਟੀ ਖਾ ਲੈਂਨੇ ਆ।
ਛਾ
ਹਾਂ ਹਾਂ
ਹੋਰ, ਹੋਰ ਕੁਛ ਨੀ ਖਾਂਦੇ, ਉਸ ਤੋਂ ਇਲਾਵਾ
ਏਸ ਤੋਂ ਇਲਾਵਾ ਤਾਂ ਕੋਈ ਫੇਵਰੇਟ ਹੈ ਹੀ ਨੀ, ਬਾਕੀ ਜੋ ਬੰਦਾ ਸਬਜੀ ਸਬ ਤੇ ਉਹ ਖਾ ਲੈਂਨੇ ਆ ਘਾਰ, ਹੂੰ
ਉਹ ਤੁਹਾਨੂੰ ਤਿਉਹਾਰ ਕਹਿਣਾ ਵਧੀਆ ਲੱਗਦਾ ਐ?
ਮੈਨੂੰ ਤਿਆਹਰ ਸਾਰੇ ਵਧੀਆ ਲੱਗਦੇ। ਹੋਲੀ, ਦੀਵਾਲੀ, ਅਹ ਹ ਲੋਹੜੀ, ਸਭ ਵਧੀਆ ਲੱਗਦੇ। ਤੁਸੀ ਦੱਸੋ, ਤੁਹਾਨੂੰ ਕਿਹੜਾ ਵਧੀਆ ਲਗਦਾ ਐ?
ਮੈਨੂੰ ਦੀਵਾਲੀ ਵਧੀਆ ਲੱਗਦੀ ਏ, ਸਭ ਤੋਂ ਜਿਆਦਾ।
ਅੱਛਾ, ਦੀਵਾਲੀ, ਮੈਨੂੰ ਵੀ ਦੀਵਾਲੀ ਵਧੀਆ ਲੱਗਦੀ ਹੈ। ਦੀਵਾਲੀ ਕਿਵੇਂ ਮਨਾਉਂਦੇ ਹੋ ਫਿਰ, ਤੁਸੀ?
ਅਸੀਂ ਫੈਮਿਲੀ ਨਾਲ ਮਣਾਂਨੇ ਆ, ਪੂਜਾ ਕਰਕੇ, ਲੋਕਾਂ ਨੂੰ ਮਿਠਾਈਆਂ ਵੰਡਕੇ
ਹੋਰ?
ਹਾਂ
ਫੈਮਲੀ ਨਾਲ ਫਿਰ ਪੂਜਾ ਕਰਦੇ ਓ?
ਹਾਂਜੀ।
ਅਛਾ।
ਤੁਸੀਂ ਵੀ ਐਦੀ ਮਨਾਂਉਦੇ ਹੋ? ਹਾਂ ਹੋਰ ਤੇ ਕੋਈ- ਹੋਰ ਤੁਵਾਂਨੂੰ ਕੀ ਪਸੰਦ ਏ, ਖਾਣ'ਚ?
ਮੈਂ ਦੱਸਿਆ ਸੀ ਹੁਣੇ ਮੈਗੀ। ਹੋਰ, ਤੁਸੀ ਦੱਸੋ?
ਅਛਾ।
ਤੁਹਾਨੂੰ ਫੈਮ ਤੁਸੀਂ ਫੈਮਲੀ ਨਾਲ ਬਹਿੰਦੇ ਹੋ ਕੀ ਨੀ, ਟਾਈਮ ਤੁਸੀ ਸਪੈਂਡ ਕਰਦੇ ਹੋ, ਨਹੀ?
ਬਹਿਨੇ ਆਂ-ਬਹਿਨੇ ਆਂ।
ਸ਼ਾਮ ਵੇਲੇ ਬਹਿਣਾ ਚਾਹੀਦਾ ਨਾ, ਫੈਮਲੀ ਨਾਲ।
ਹੂੰ ਤੁਹਾਡੀ ਫੈਮਿਲੀ ਵਿੱਚ ਕਿੰਨੇ ਮੈਂਬਰ ਨੇ?
ਸਾਡੀ ਫੈਮਿਲੀ ਵਿੱਚ, ਪੰਜ ਮੈਂਬਰ ਨੇ। ਅੱਛਾ। ਸਾਡੀ ਫੈਮਿਲੀ'ਚ ਪੰਜ ਮੈਂਬਰ
ਅੱਛਾ।
ਤੁਹਾਡੀ ਫੈਮਿਲੀ'ਚ ਕਿੰਨੇ ਮੈਂਬਰ ਏ?
ਅਸੀਂ ਪੰਜ ਹੈਗੇ ਹਾਂ, ਪਾਪਾ, ਮੰਮੀ ਮੈਂ, ਮੇਰੀ ਭੈਣ, ਹੋਰ ਦਾਦੀ।
ਅੱਛਾ ਫੇਰ, ਫਿਰ ਤੇ ਮਜ਼ਾ ਆਂਦਾ ਹੋਣਾ ਸਾਰਿਆ ਨਾਲ, ਗੱਲ ਕਰਨ?
ਹੋਰ।
ਹਾ, ਤੁਹਾਨੂੰ ਮੇਰੀ ਆਵਾਜ਼ ਕਲੀਅਰ ਆਂਦੀ ਪੀ?
ਹਾਂ, ਆਂਦੀ ਪੀਏ।
ਅਧ ਨਾਲ ਤਾਂ ਕਰਕੇ ਨਾ, ਕਦੀ-ਕਦੀ ਅਵਾਜ਼ ਸਹੀ ਨਹੀਂ ਆਂਦੀ।
ਅੱਛਾ।
ਹੋਰ?
ਹੋਰ, ਤੁਹਾਂਨੂੰ ਟਰੈਵਲ ਕਰਨਾ ਵਧੀਆ ਲੱਗਦਾ?
ਹਾਂ, ਮੈਨੂੰ ਟ੍ਰੈਵਲ ਕਰਨਾ, ਬੜਾ ਵਧੀਆ ਲੱਗਦਾ ਹੈ। ਪਰ ਗਰਮੀ ਹੋਏ ਨਾ ਜ਼ਿਆਦਾ ਗਰਮੀ ਹੋ
ਹਾਂ, ਤੁਵਾਂਨੂੰ ਕਿਹੜਾ ਮੌਸਮ ਵਧੀਆ ਲੱਗਦਾ?
ਮੈਨੂੰ ਤਾਂ ਸਰਦੀਆਂ ਵਧੀਆ ਲੱਗਦੀਆਂ, ਤੁਹੀ ਦੱਸੋ, ਕਿਹੜਾ ਵਧੀਆ ਲੱਗਦਾ, ਮੌਸਮ?
ਮੈਨੂੰ ਵੀ, ਸਰਦੀ ਵਧੀਆ ਲੱਗਦੀ ਏ।
ਅਛਾ। ਸਰਦੀਆਂ ਕਿਉਂ ਵਧੀਆ ਲੱਗਦੀਆਂ?
ਉਹ ਬਸ, ਸਰਦੀਆਂ ਵਿਚ ਪਸੀਨਾ ਨੀ ਆਂਦਾ।
ਹੈਂ?
ਹੋਰ ਸਰਦੀਆਂ'ਚ, ਸਰਦੀਆਂ'ਚ ਪਸੀਨਾ ਨਹੀ ਆਂਦਾ।
ਹਾਂ। ਹੋਰ।
ਹੋਰ ਕੰਮ ਕਰਨ ਕੰਮ ਕਰਨ ਦਾ ਮਨ ਕਰਦਾ ਕੁਛ ਵੀ ਆਂਦਾ ਇਕ ਜਗ੍ਹਾ ਨਹੀ ਬੈਣਾ ਚਾਹੀਦਾ
ਹਾਂ ਕੰਮ ਮਿਲਦੇ ਇਹੋ ਫੇਰ ਸਰੀਰ ਗਰਮ ਹੋ ਜਾਂਦਾ ਵਧੀਆ ਲੱਗਦਾ
ਹਾਂ
ਪਤੰਗਾਂ ਵੀ ਉਡਾ ਲੈਂਦੇ ਹਾਂ ਥੋੜੀ ਬਹੁਤ ਧੁੱਪ ਸੇਕ ਲੈਂਦੇ ਹਾਂ।
ਹੂੰ ਫੈਮਲੀ ਨਾਲ ਬਹਿ ਕੇ
ਤੁਹਾਨੂੰ ਪੈਟਰ ਰੱਖਣੇ ਪਸੰਦ ਨੇ
ਆਾਂ ਪਸੰਦ ਤੇ ਵੇ ਨਾ, ਹਜੇ ਨਹੀਂ ਰਖਿਆ
ਪਹਿਲੇ ਰੱਖਿਆ ਸੀ ਕੋਈ ਪੈੱਟ?
ਲੈ
ਅੱਛਾ ਚਲੋ ਵਧੀਆ ਗੱਲ ਜੇ ਪੈਂਟ ਰੱਖਣਾ ਵੀ ਜ਼ਿੰਮੇਵਾਰੀ ਹੁੰਦੀ ਹੈ।
ਹੂੰ, ਤੁਸੀਂ ਰੱਖਿਆ ਏ
ਹਾਂ, ਅਸੀਂ ਰੱਖਿਆ ਤਿੰਨ ਸਾਲ ਦਾ ਡੋਗ ਵੇ। ਉਹਨੂੰ ਰੋਜ ਸੈਰ ਕਰਵਾਨੇ ਹਾਂ ਤੁਸੀਂ ਦੱਸੋ?
ਕਿ ਗਏ ਸਨ ਉਹ ਤੁਹਾਨੂੰ ਪੁੱਛਦਾ ਹੈਲੋ
ਹਾਂ ਆਵਾਜ਼ ਨੀ ਆਉਦੀਵਿਚ ਹੋ ਦੱਸੋ ਤੁਸੀ ਕੀ ਕਹਿੰਦੇ ਪਏ
ਉਹ ਤੁਹਾਨੂੰ ਕੁਛ ਕਹਿੰਦਾ ਨੀ
ਨਾ- ਨਾ ਸਾਨੂੰ ਕੀ ਕਹਿਨਾ ਉਸਨੇ ਮੈਂਬਰੈ ਫੈਮਲੀ ਮੈਂਬਰ ਸਾਡੀ ਤੇ ਆਦਤ ਹੋ ਗਈ ਨਾ ਉਹਨੂੰ ਵੇਖ ਵੇਖ ਕੇ
ਕਿ ੜਾ ਪਾਲੇਆ ਦਾ
ਅਸੀ ਲੈਬਰਾਡੋਰ ਪਾ ਲਿਆ ਦਾ ਬੜਾ ਵਧੀਆ ਨਾਮੁਗਲਾ ਕਿਊਟ ਹੋ ਦਾ
ਅਛਾ ਵੈਸੇ ਕਿਊਟ ਡੋਗ ਵਧੀਆ ਰਹਿੰਦੇ ਨੇ
ਹਾਂ ਕਿਊਟ ਵਧੀਆ ਲੱਗਦਾ
ਹਾਂ ਬੱਚਿਆਂ ਨਾਲ ਮਿਲਦੇ ਰਹਿੰਦੇ ਨੇ
ਹਾਂ ਬੱਚਿਆਂ ਨਾਲ ਖੇਲਦਾ ਰਹਿੰਦਾ
ਹੋਰ
ਹੋਰ ਦੱਸੋ, ਸਕੂਲ ਜਦੋਂ ਜਾਂਦੇ ਸੀ, ਉਦੋਂ ਸਪੋਰਟਸ, ਸਪੋਰਟਸ ਖੇਲਦੇ ਸੀ ਕੋਈ
ਆਹ ਖੇਲਦੇ ਵੀ
ਕੇਹੜਾ ਖੇਲਦੇ ਪਏ ਓ
ਉਹ ਵਾਲੀਬਲ ਔਰ ਕੈਚ -ਕੈਚ ਖੇਲਦੇ ਸੀ ਬਸ
ਅੱਛਾ, ਚਲੋ ਥੋੜਾ ਬਹੁਤ ਖੇਲਣਾ ਚਾਹੀਦਾ, ਵਧੀਆ
ਉਹ
ਚਲੋ ਠੀਕ ਹੈ ਮੈਂ ਤੁਹਾਨੂੰ ਫੇਰ ਕੋਲ ਕਰਾਂਗਾ ਮੈਨੂੰ ਕੋਈ ਬੁਲਾਉਂਦਾ ਪਿਆ ਸੀ।
ਹਾਂ ਠੀਕ ਐ।
ਠੀਕ ਹੈ, ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ